ਹੈਲੋ ਹੈਲੋ।
ਹੈਲੋ।
ਹੈਲੋ, ਸਤਿ ਸ੍ਰੀ ਅਕਾਲ। ਹੈਲੋ।
ਜੀ ਸਤਿ ਸ੍ਰੀ ਅਕਾਲ
ਹਾਂਜੀ ਠੀਕ ਤੁਸੀਂ ਦੱਸੋ ਹੈਲੋ ਹਾਂਜੀ ਹਾਂਜੀ ਮੈਨੂੰ ਆਵਾਜ਼ ਆ ਰਹੀ ਹੈ।
ਆਵਾਜ਼
ਹਾਂਜੀ
ਠੀਕ ਦੱਸੋ ਕੀ ਕਰ ਰਹੇ ਸੀ।
ਹਾਂਜੀ ਹਾਂਜੀ ਠੀਕ ਮੈਂ ਤੇ ਹੁਣ ਫਰੀ ਹੋਈ ਆ ਕੰਮ ਘਰ ਦੇ ਕੰਮ ਹੀ ਘਰ ਦੇ ਕੰਮ ਹੀ ਬੜੇ ਹੁੰਦੇ ਹੈ। ਜੋ ਸਵੇਰ ਦੇ ਲੱਗੇ ਤੇ ਉਹ ਫਿਰ ਜਾ ਕੇ ਥੋੜਾ ਟਾਈਮ ਮਿਲਦਾ ਹੈ ਤੇ ਫਿਰ ਉਸ ਹਿਸਾਬ ਨਾਲ ਹੀ
ਹਾਂਜੀ ਹਾਂਜੀ ਹਾਂਜੀ ਤੁਸੀਂ ਨੀ ਗਏ ਕਿਤੇ ਛੁੱਟੀਆਂ ਚ
ਨਹੀਂ ਜਾਣਾ ਹੈ ਹੁਣ ਆਪਾਂ ਛੁੱਟੀਆਂ ਚੇ ਐਤਵਾਰ ਜਾਣਾ ਹੈ ਆਪਾਂ
ਅੱਛਾ -ਅੱਛਾ ਓਕੇ ਓਕੇ ਅੱਛਾ -ਅੱਛਾ ਹਾਂ ਠੀਕ ਹੈ ਠੀਕ ਹੈ। ਚਲੋ ਵਧੀਆ ਫਿਰ ਤਾਂ ਘੁੰਮ ਕਿਉਂ ਕੇ ਅਗਲਾ ਛੁੱਟੀਆਂ ਦੇ ਵਿੱਚ ਹੀ ਘੁੰਮ ਸਕਦਾ ਅਗਲਾ ਕਿਉ
ਹਾਂ ਬਸ ਬੜਾ ਨਹੀਂ ਇੱਥੇ ਬੜੇ ਜਿੰਹਨਾਂ ਦਾ ਦੇਖੋ ਆਪਣਾ ਕੰਮ ਹੁੰਦਾ ਨਾ ਤੇ ਉਹ ਉਹਨਾਂ ਨੂੰ ਬਹੁਤ ਜ਼ਾਆਦਾ ਦੁਕਾਨਾਂ ਬੰਦ ਕਰਕੇ ਜਾਣਾ ਉਹਨਾਂ ਨੂੰ ਵੀ ਔਖਾ ਹੋ ਜਾਂਦਾ ਫਿਰ
ਹਾਂਜੀ ਹਾਂਜੀ ਐਵੇਂ ਜਾਇਆ ਹੀ ਨਹੀਂ ਜਾਂਦਾ ਛੁੱਟੀਆਂ ਦੇ ਵਿੱਚ ਚਲੋ ਮੋਕਾ ਹੁੰਦਾ ਕਿ ਆਪਾਂ ਜਾ ਆ ਨਾ ਉਦਾਂ ਤਾਂ ਦੇਖੋ ਕਿਸੇ ਤੋਂ ਜਾ ਹੀ ਨਹੀਂ
ਨਹੀਂ ਹੁੰਦਾ ਜਾ ਹੁਣ ਮੇਰੇ ਪਾਪਾ ਨਹੀਂ ਜਾ ਰਹੇ ਕਿਉਂਕਿ ਸੱਤ ਅੱਠ ਦਿਨ ਲਈ ਕੰਮ ਬੰਦ ਰੱਖਣਾ
ਹਾਂਜੀ- ਹਾਂਜੀ ਇਹੀ ਆ ਵੀ ਸਾਰਿਆਂ ਦਾ ਜਾ ਕੇ ਵੀ ਨਹੀਂ ਚਲੋ ਸਾਰਦਾ ਇੱਕ ਦੋ ਮੈਂਬਰ ਨੂੰ ਤਾਂ ਘਰ ਰਹਿਣਾ ਹੀ ਯਾਰ ਤੁਸੀਂ ਤਾਂ ਜਾ ਵੀ ਇੰਨੇ ਦਿਨ ਰਹੇ ਹੋ
ਹਾਂਜੀ ਉਹ ਪੂਰੀ ਟਰਿਪ ਦੇਖੋ ਨਾ ਹੁਣ ਲੰਬਾ ਸਫ਼ਰ ਹੈ ਤੇ ਫੇਰ ਇੰਨਾ ਟਾਈਮ 'ਤੇ ਆਮ ਹੀ ਲੱਗ ਜਾਣਾ ਉੱਥੇ
ਹਾਂਜੀ- ਹਾਂਜੀ, ਉਹੀ ਆ ਵੀ ਦੇਖੋ ਵੀ ਚਲੋ ਘੁੰਮਣਾ ਫਿਰਨਾ ਫਿਰ ਤਾਂ ਚਲੋ ਆਰਾਮ ਨਾਲ ਹੀ ਘੁੰਮੇ ਫਿਰੇ ਅਗਲਾ 'ਚ ਦੋ ਦਿਨ ਵੱਧ ਲੱਗ ਜਾਣ
ਵੱਧ ਲੱਗਦਾ, ਉਹੀ ਨਾ ਇੰਨੀ ਦੂਰ ਜਾਣਾ ਜੇ ਜਾ ਹੀ ਰਹੇ ਹੈ ਇੰਨੀ ਦੂਰ ਤੇ ਫਿਰ ਬੰਦਾ ਆਰਾਮ ਨਾਲ ਆਉਂਦਾ ਸਾਰਾ ਘੁੰਮ ਫਿਰ ਕੇ ਆਵੇ ਚੰਗੀ ਤਰ੍ਹਾਂ
ਉਹੀ ਤਾਂ ਗੱਲ ਆ ਕਿ ਚਲੋ ਘੁੰਮ ਫਿਰ ਕੇ ਅਗਲੇ ਨੂੰ ਆਉਣਾ ਚਾਹੀਦਾ ਨਾ ਆਰਾਮ ਨਾਲ ਸਾਰੀਆਂ ਪਲੇਸ ਉੱਥੇ ਨੇੜੇ- ਤੇੜੇ ਦੇਖ ਕੇ ਆਉਣੀਆਂ ਚਾਹੀਦੀਆਂ ਨੇ
ਆਪਾਂ ਤੇ ਇੱਕ ਬਦਰੀਨਾਥ ਜਾਣਾ ਹੈ ਇੱਕ ਹਰਿਦੁਆਰ ਜਾਂ ਫਿਰ ਰਿਸ਼ਕੇਸ਼ ਫੇਰ ਰਿਸ਼ੀਕੇਸ਼ ਤੋਂ ਅੱਗੇ, ਉੱਥੇ ਕੀ ਹੁੰਦੇ ਗੋਬਿੰਦ ਘਾਟ ਫਿਰ ਵੈਲੀ ਔਫ ਫਲਾਵਰਸ ਹੋ ਗਿਆ
ਵਗੈਰਾ ਕਰਵਾਈ ਆਈ
ਹਾਂਜੀ, ਗੱਡੀ- ਗੱਡੀ, ਗੱਡੀ ਕਰਾ ਕੇ ਚੱਲੇ ਪਤਾ ਕੀ ਉੱਥੇ ਬਾਰਿਸ਼ ਦਾ ਕੋਈ ਪਤਾ ਨਹੀਂ ਹੁੰਦਾ ਉੱਤੋ ਪਹਾੜੀ ਇਲਾਕਾ ਏ ਕਿਸੇ ਵੀ ਟਾਈਮ ਕੁਛ ਵੀ ਹੋ ਸਕਦਾ ਫੇਰ ਬੰਦੇ ਨੂੰ ਆਪਣੀ ਪੂਰੀ ਸੇਫਟੀ ਨਾਲ ਰੱਖ ਕੇ ਜਾਣਾ ਚਾਹੀਦਾ ਐ ਕਿ ਕੁਛ ਵੀ ਹੋ ਸਕਦਾ ਐ ਥੈਂਕਿਉ
ਨਹੀਂ ਆਪਣੀ ਗੱਡੀ ਠੀਕ ਆ ਕਿਉਂਕਿ ਹੁਣ ਦੇਖੋ ਤੁਸੀਂ ਜਾਣਾ ਇੰਨੀ ਦੂਰ ਆ ਬਾਰ- ਬਾਰ ਤੁਸੀਂ ਫੇਰ ਉਹ ਤੋਂ ਬਦਲਣੇ ਬੱਸਾਂ ਐਵੇਂ ਫੇਰ ਤਾਂ ਪ੍ਰੋਬਲਮ ਆਂਉਦੀ ਆ ਨਾ ਇੰਨੇ ਦਿਨ ਲਈ, ਆਪਣੀ ਗੱਡੀ 'ਚ ਤੁਹਾਨੂੰ ਇਹ ਆ ਤੁਸੀਂ ਇੱਕ ਵਾਰ ਸਮਾਨ ਰੱਖਿਆ ਤੁਹਾਨੂੰ ਵਾਰ- ਵਾਰ ਚੱਕਣ ਦੀ ਜ਼ਰੂਰਤ ਨਹੀਂ ਪੈਂਦੀ
ਬਿਲਕੁਲ ਠੀਕ ਗੱਲ ਕੀਤੀ ਤੁਸੀ ਪਤਾ ਕੀ ਇੱਕ ਸੌਖਾ ਹੋ ਜਾਂਦਾ ਬੰਦੇ ਵਾਸਤੇ ਕਿਤੇ ਵੀ ਰੁਕਣਾ ਹੋਵੇ ਆ ਕਿਤੇ ਵੀ ਜਾਣਾ ਆ ਤੇ ਮਤਲਬ ਆਪਣੀ ਗੱਡੀ ਹੋਵੇ ਨਾ ਫੇਰ ਇੰਨਾ ਕੰਮਫਰਟੇਬਲ ਹੁੰਦਾ ਮਤਲਬ ਬੰਦਾ ਤੰਗ ਨਹੀਂ ਹੁੰਦਾ ਬਸ
ਹਾਂਜੀ- ਹਾਂਜੀ ਇਹ ਚੀਜ਼ ਤਾਂ ਹੈਗੀ ਆ ਦੇ
ਪਹਿਲਾਂ ਆਪਾਂ ਸੋਚਿਆ ਸੀ ਟ੍ਰੇਨ ਲੈ ਕੇ ਜਾਂਦੇ ਹਾਂ
ਹਾਂਜੀ -ਹਾਂਜੀ, ਆਪਣੇ ਸਾਧਨ ਦਾ ਚਲੋ ਫਾਇਦਾ ਹੀ ਹੁੰਦਾ
ਹਾਂ, ਬਸ- ਬਸ ਫਾਇਦਾ ਹੀ ਹੁੰਦਾ
ਕਿ ਚਲੋ ਅਗਰ ਤੁਸੀਂ ਜਾਂਦੇ ਵੀ ਤਾਂ ਤੁਸੀਂ ਫੇਰ ਵੀ ਇੰਨਾ ਸਮਾਨ ਕਿਵੇਂ ਚੱਕਦੇ ਤੁਸੀਂ ਦੇਖੋ ਉਹ, ਤੁਸੀਂ ਦਸ ਦਿਨ ਲਈ ਤਾਂ ਕਿੰਨੇ ਤਾਂ ਬੈਗ ਹੀ ਹੋਣਗੇ ਤੁਹਾਡੇ ਕੋਲ
ਹਾਂਜੀ ਬਿਲਕੁਲ ਬੜਾ ਔਖਾ ਹੋ ਜਾਂਦਾ ਹੈ ਕਿਉਂਕਿ ਫਿਰ ਪਿੱਠੂ ਬੈਗ ਵੀ ਚਾਹੀਦਾ ਜੋ ਕਹਿੰਦੇ ਚੜਾਈ ਕਰਨ ਵਾਸਤੇ ਬੰਦੇ ਨੇ ਪਿੱਠੂ ਬੈਗ ਤੇ ਜ਼ਰੂਰੀ ਹੈ
ਹਾਂਜੀ- ਹਾਂਜੀ ਉਹ ਤਾਂ ਚਲੋ ਹੋਣਾ ਹੀ ਚਾਹੀਦਾ, ਚਲੋ ਉਹ ਤਾਂ ਤੁਸੀਂ ਚੱਕ ਤੁਸੀਂ ਸਕਦੇ ਹੋ ਇੱਕ- ਇੱਕ ਪਰਸਨ ਸਾਰਾ ਪਿੱਠੂ ਬੈਗ ਤਾਂ ਪਰ ਜਿਹੜੇ ਦੂਜੇ ਬੈਗ ਹੁੰਦੇ ਨੇ ਦੇਖੋ ਉਹ ਚੱਕਣੇ ਕਿੰਨੇ ਮੁਸ਼ਕਿਲ ਨੇ ਹੁਣ ਤੁਸੀਂ ਕੱਪੜੇ ਹੀ ਲਗਾ ਲਓ, ਦਸ ਦਿਨ ਲਈ ਤੁਹਾਨੂੰ ਕੱਪੜੇ ਹੀ ਚਾਹੀਦੇ
ਬਸ -ਬਸ ਦਸ ਜੋੜੀ ਕੱਪੜਿਆਂ ਦੀ ਲੈ ਕੇ ਚੱਲੇ ਆਂ ਸਰਦੀਆਂ ਵਿੱਚ ਪਾ ਕੇ ਕਿੰਨੇ ਕੱਪੜੇ ਹੋ ਗਏ ਮ
ਹਾਂਜੀ- ਹਾਂਜੀ ਵੀ ਤੁਹਾਨੂੰ ਕਿੰਨੇ ਕੱਪੜੇ ਤਾਂ ਦੇਖੋ ਚੱਕਣੇ ਪੈਣੇ ਆ
ਅ ਤੇ ਉਹ ਨਵੇਂ ਲੈ ਰਹੇ ਆ ਮੇਰੇ ਮੰਮਾ ਤੇ ਨਵੇਂ ਬਣਾ ਰਹੇ ਹੈ ਕਿ ਚਲੋ ਜਾਣਾ ਹੈ ਤੇ ਬੰਦਾ ਕਰੇ ਸਭ ਨੂੰ ਹੁੰਦਾ ਦੇਖੋ ਸ਼ੌਂਕ, ਕਿਤੇ ਦੂਰ ਜਾ ਰਹੇ ਆ ਨਵੀਂ ਜਗ੍ਹਾ ਤੇ ਜਾ ਰਹੇ ਆ ਤੇ ਸਭ ਨੂੰ ਹੁੰਦਾ ਕਿ ਇੰਜੋਏ ਕਰੀਏ ਚੰਗੀ ਤਰ੍ਹਾਂ
ਹਾਂਜੀ ਤੇ ਉਹੀ ਆ ਕਿ ਦੇਖੋ ਅਗਲਾ ਛੁੱਟੀਆਂ ਦੇ ਵਿੱਚ ਹੀ ਜਾ ਸਕਦਾ ਉੱਦਾਂ ਦਾ ਕੋਈ ਕਿਤੇ ਜਾਂਦਾ ਹੀ ਨਹੀਂ
ਨਹੀਂ ਜਾ ਸਕਦਾ ਓਦਾਂ ਨਹੀਂ ਜਾ ਸਕਦਾ ਹੁਣ ਦੇਖੋ ਹੁਣ ਮੇਰੇ ਬੜੇ ਮੇਰੇ ਬੜੇ ਪਾਪਾ ਨੀ ਠੀਕ ਹੈਗੇ, ਠੀਕ ਹੈ ਉਹਨਾਂ ਦੇ ਪੈਰ ਤੇ ਲੱਗੀ ਹੋਈ ਸਟ ਹੁਣ ਬੜੀ ਮਾਂ ਜਾ ਰਹੇ ਹੈ ਸਾਡੇ ਨਾਲ, ਪਰ ਉਹਨਾਂ ਦਾ ਬੇਟਾ ਨਹੀਂ ਜਾ ਰਿਹਾ ਉਹਨਾਂ ਦੀ ਨੂੰਹ ਨਹੀਂ ਜਾ ਰਹੀ ਤੇ ਉਹ ਵੀ ਨਹੀਂ ਜਾ ਰਹੇ ਉਹ ਬਾਅਦ ਚ ਜਾਣਗੇ ਜਦੋਂ ਆਪਾਂ ਆ ਜਾਣਗੇ।
ਹਾਂਜੀ ਹਾਂਜੀ ਫੇਿਰ ਇਹੀ ਹੁੰਦਾ ਨਾ ਵੀ ਇਕੱਠੇ ਤੁਸੀਂ ਇੰਨੇ ਜਾ ਵੀ ਨਹੀਂ ਸਕਦੇ।
ਦੇ ਉਹੀ ਨਾ ਵਾਰੋ ਵਾਰ ਹੀ ਜਾਣਾ ਪਏਗਾ ਜੇ ਕਿਤੇ ਜਾਣਾ ਵੀ ਹੈ ਤੇ
ਹਾਂਜੀ ਹਾਂਜੀ ਕਿਉਂਕ ਇਕੱਠਿਆਂ ਦਾ ਜਾ ਕੇ ਸਰਦਾ ਹੀ ਨਹੀਂ ਹੈਗਾ ਸਾਰਿਆਂ ਦਾ
ਬਿਲਕੁਲ ਨਹੀਂ ਸਰਦਾ ਕੰਮ ਵੀ ਬੰਦ ਨੀ ਰੱਖੇ ਜਾਂਦੇ ਵੈਸੇ ਵੀ ਮੰੰਦੇ ਬੜੇ
ਹਾਂਜੀ ਹਾਂ ਹਾਂਜੀ ਹਾਂਜੀ ਅੱਜ ਕੱਲ੍ਹ ਤੋਂ ਕੋਈ ਵੀ ਕੰਮ ਆ ਦੇਖੋ ਮਸਾਂ ਹੀ ਚੱਲਦਾ ਹੋ।
ਮਸਾ ਚੱਲਦਾ ਬਹੁਤ ਬਹੁਤ ਤੰਗੀ ਹੋਈ ਹੋਈ ਆ। ਅ ਐ ਜੰਗ ਕਰਕੇ। ਕਹ ਨਾਥੜਾ ਸਮਾਨ ਮਹਿੰਗਾ ਹੋ ਗਿਆ ਮਹਿੰਗਾਈ ਵੀ ਵੱਧ ਗੀ ਲੋਕ ਲੋਕਾਂ ਨੇ ਮਾਰਕੀਟ ਤੋਂ ਖਰੀਦਣਾ ਬੰਦ ਕਰਤਾ ਤੇ ਫਿਰ ਮੰਦੇ ਹੀ ਪੈਣੇ ਆ।
ਹਾਂਜੀ ਹਾਂਜੀ ਮਹਿੰਗਾਈ ਤਾਂ ਦੇਖੋ ਬਹੁਤ ਬਧੀ ਹੋਈ ਆ।
ਬਹੁਤ ਜ਼ਿਆਦਾ ਮਹਿੰਗਾਈ ਤੇ ਦਿਨੋ ਦਿਨ ਵੱਧ ਰੀ ਹੈ। ਤਿੰਨ ਵਾਰੀ ਤਾਂ ਸਿਲੰਡਰ ਮਹਿੰਗਾ ਹੋ ਗਿਆ ਇੱਥੇ।
ਹਾਂਜੀ ਹਾਂਜੀ ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਵੀ ਪੰਤਾਲੀ ਦਿਨ ਬਾਅਦ ਮਿਲਦਾ ਸਿਲੰਡਰ ਵੀ ਦੇਖੋ।
ਹਾਂ ਉਹ ਪੰਤਾਲੀ ਦਿਨ ਬਾਅਦ ਵੀ ਨਿ ਮਿਲਦਾ ਪਿਆ ਮੈਂ ਜਦੋਂ ਪੰਤਅ ਮੈਂ ਪੱਚੀ ਦਿਨਾਂ ਬਾਅਦ ਬੁੱਕ ਕਰਾਨੀ ਆ ਨਾ ਤੇ ਮੇਰੇ ਹਿਸਾਬ ਨਾਲ ਦੋ ਤਿੰਨ ਹਫਤੇ ਲੈ ਜਾਂਦੇ ਆ ਸਿਲੰਡਰ ਦੇ ਣ ਚ ਜੇ ਤੁਹਾਨੂੰ ਡੀ ਐੱਸ ਸੀ ਨੰਬਰ ਨਹੀਂ ਆਇਆ ਤਾਂ
ਉਹ ਤੇ ਵੀ ਨੀ ਆਉਂਦਾ ਹੈਗਾ ਛੇਤੀ ਛੇਤੀ ਦੇਖ ਹਾਂਜੀ ਹਾਂਜੀ ਕਿਉਂਕਿ ਪਹਿਲਾਂ ਤਾਂ ਦੇਖੋ ਆਪਾਂ ਨੇ ਓ ਟੀ ਵੀ ਚਾਹੀਦਾ ਆਪਾਂ ਨੂੰ ਫੇਿਰ ਵੀ ਇੰਨੇ ਦਿਨ ਬਾਅਦ ਪੰਤਾਲੀ ਦਿਨ ਵੈਸੇ ਹੀ ਬੋਲਤਾ
ਬਹੁਤ
ਦੇਖੋ ਆ ਨਾ ਕਿ ਦੇਖੋ ਸਿਲੰਡਰ ਹੁਣ ਜਿਨਾਂ ਦੀਆਂ ਜੁਆਇੰਟ ਫੈਮਿਲੀਆਂ ਜਿਲੇ ਉਹ ਸਿਲੰਡਰ ਹੀ ਵਰ ਤਿੰਨ ਨੇ ਫੇਿਰ ਉਹ ਤਾਂ ਪੰਦਰਾਂ ਵੀਹ ਦਿਨ ਮਸੀ ਕੱਟ ਦੱਸ
ਮਸਾਂ ਹੀ ਕਟਦਾ ਹੈ ਤੇ ਗ ਲ ਤੁਹਾਡੀ ਬਿਲਕੁਲ ਠੀਕ ਹੈ ਜਆਇੰਟ ਫੈਮਲੀ
ਹਾਂਜੀ ਹਾਂਜੀ ਹੁਣ ਸਾਡੇ ਦੇਖੋ ਜੁਆਇੰਟ ਫੈਮਿਲੀ ਆ ਸਾਡੇ ਤੇ ਦੇਖੋ ਵੀ ਹੁਣ ਜੇ ਪੰਤਾਲੀ ਦਿਨ ਬਾਅਦ ਆਪਾਂ ਨੂੰ ਸਲਾ ਕੀਤਾ ਕਿੰਨਾ ਮੁਸ਼ਕਿਲ ਆ ਦੇਖੋ।
ਬਹੁਤ ਮੁਸ਼ਕਿਲ ਇੱਕ ਦਾ ਚਲੋ ਐਵੈ ਅੱਜ। ਜਿੰਨੇ ਪਰਿਵਾਰ ਦੇ ਮੈਂਬਰ ਹੈ ਜਿਵੇਂ ਜੇ ਤਿੰਨ ਮੈਂਬਰ ਹੈ ਤਿੰਨੋ ਵਿਆਹੇ ਹੋਏ ਹੈ ਤੇ ਫ਼ਿਰ ਉਸ। ਹਿਸਾਬ ਨਾ ਹੀ ਕਾਪੀਆਂ ਖੁਲਾਈ ਜਾ ਰਹੇ ਸਿਲੰਡਰਾਂ ਦੀਆਂ।
ਸਾਡੇ ਐਵੇਂ ਨੇ ਤਿੰਨ ਹੀ ਖੁੱਲੀਆਂ ਹੋਈਆਂ ਨੇ ਸਾਡੇ ਦੋ ਨੇ।
ਅੱਛਾ ਛ ਦੋਨ ਹੈ।
ਪਰ ਉਹ ਆ ਵੀ ਸਾਨੂੰ ਫਿਰ ਖੇਤ 'ਚ ਵੀ ਚਾਹੀਦਾ ਹੁੰਦਾ ਨਾ ਇੱਕ ਸਿਲੰਡਰ। ਰ ਇੱਕ ਘਰੇ ਵੀ ਚਾਹੀਦਾ ਉਹ ਫਿਰ ਵੀ ਬਰਾਬਰ-ਬਰਾਬਰ ਹੀ ਖ਼ਤਮ ਹੋ ਜਾਂਦੇ ਨੇ।
ਨਹੀਂ ਇਹ ਤੇ ਬੜੀ ਪਰੇਸ਼ਾਨੀ ਹੀ ਹਾ ਆ ਆਪਾਂ ਤੇ ਡਰ ਨੂੰ ਸਿਲੰਡਰ ਬੰਦ ਕਰ ਦਿੰਨੇ ਆਾਂ ਕਿ ਗੈਸ ਬਚੀ ਰਹੇ।
ਹਾਂਜੀ ਹਾਂਜੀ ਇਹ ਤਾਂ ਹੈਗਾ ਜੀ।
ਤੇ ਹੋਰ ਪਹਿਲਾਂ ਕਰਦੇ ਸੀ ਕਿਉਂਕਿ ਹਾਂ ਨਹੀਂ ਹੁਣ ਜਿਵੇਂ ਪਟ ਪੈਟਰੋਲ ਦਾ ਵੀ ਲੋਕਾਂ ਨੇ ਕਹਿ ਤਾ ਕਿ ਪੈਟਰੋਲ ਬੜਾ ਮ ਮਤਲਬ
ਹਾਂਜੀ-ਹਾਂਜੀ ਹਾਂਜੀ ਦੇਖੋ ਹੁਣ ਕਿੰਨਾ ਮਹਿੰਗਾ ਹੋਇਆ ਪੀ ਛੇ ਜੇ ਜਦੋਂ ਰੌਲਾ ਪਿਆ ਸੀ ਕਿ ਦੇਖੋ ਹੁਣ ਵੀ ਲੋਕ ਇਕੱਠਾ ਕਰ ਰੇ ਨੇ ਹਾਂਜੀ ਜੀਵੈ ਸਾਡੇ ਵੀ ਨੇ ਫਿਰ ਅਸੀਂ ਵੀ ਹੁਣ ਇਕੱਠਾ ਹੀ ਕਰ ਰਹੇ ਹਾਂ ਥੋੜਾ ਬਹੁਤ ਆ ਵੀ ਚਲੋ ਇੱਕ ਡਰਮ ਭਰਾ ਕੇ ਰੱਖ ਲਈਏ ਪਹਿਲੀ ਹੀ ਕਿਉਂਕਿ ਦੇਖੋ ਅੱਗੇ ਹਾਂਜੀ ਅੱਗੇ ਦੇਖੋ ਸੀਜਨ ਆਉਣਾ ਫ਼ਿਰ ਮੁਸ਼ਕਿਲ ਹੁੰਦੀ ਆ। ਸੀਜਨ ਤਾਂ ਫਿਰ ਹੋਰ ਵੀ ਮਹਿੰਗਾ ਕਰ ਦਿੰਦੇ ਨੇ ਇਹੈ।
ਬੜੇ ਚਲਾਕ ਦੇਣੇ ਹੈ ਹਾਂ ਕੀ ਮਹਿੰਗਾ ਬਸ ਸਿਸਟਮ ਨਹੀਂ ਗਾ। ਪਤਾ ਕੀ ਸਰਕਾਰ ਜੇ ਕਰ ਵੀ ਦੇਣ ਨਾ ਤੇ ਇੱਥੇ ਲੋਕ ਹੀ ਨਿ ਕਰਦੇ।
ਹਾਂਜੀ ਹਾਂਜੀ।
ਸਰਕਾਰ ਕੈਦੂਗੀ ਕਿ ਪਿੱਛੋਂ ਕਿ ਹਾਂ। ਆਪਾਂ ਸਸਤਾ ਕਰਦੇ ਪਏ ਹਾਂ। ਜਿਵੇਂ ਜੀ ਐਸ ਟੀ ਹਟਾਈ ਸੀ ਕੇਂਦਰ ਦੀ ਸਰਕਾਰ ਨੇ, ਪਰ ਉਹ ਲੋਕਾਂ ਨੇ ਇੱਥੇ ਹਟਾਈ ਨਹੀਂ ਹ। ਹਟਾਈ ਨੀ, ਲੋਕਾਂ ਉਨਾਂ ਹੀ ਸਮਾਨ ਮਹਿੰਗਾ ਹੀ ਦਿੰਦੇ ਪਏ ਉਣਾ ਹੀ।
ਹਾਂਜੀ ਹਾਂਜੀ। ਉਹ ਕਹਿੰਦੇ ਵੀ ਸਾਨੂੰ ਨੀ ਕੁਝ ਬਚਦਾ ਹੈਗਾ। ਅਸੀਂ ਇੰਨੀ ਮਿਹਨਤ ਕਰਦੇ ਹਾਂ, ਪਰ ਮਹਿੰਗਾਈ ਅੱਜ ਕੱਲ ਤਾਂ ਦੇਖੋ ਬਹੁਤ ਹੋ ਗਈ। ਪਹਿਲਾਂ ਨੀ ਸੀ। ਅੱਜ ਕੱਲ ਤਾਂ ਪੰਜ ਸੌ ਦਾ ਨੋਟ ਸੌ ਤਾਂ ਪਹਿਲਾਂ ਕਹਿੰਦੇ ਸੀ। ਹੁਣ ਤਾਂ ਪੰਜ ਸੌ ਦਾ ਵੀ ਕੁਛ ਨੀ ਹੈਗਾ ਨੋਟ।
ਠੀਕ ਹੈ, ਨਹੀਂ ਐਸੇ ਗੱਲ ਬਿਲਕੁਲ ਠੀਕ ਹੈ ਕੀ।
ਅਗਰ ਆਪਾਂ ਨੋਰਮਲ ਚਾਰ ਦੇ ਵਿੱਚ ਜਾਂਨੇ ਆ, ਤਾਂ ਆਪਾਂ ਸੌ- ਤਿਨੰ ਜੇਕਰ ਆਪਾਂ ਵਧੀਆ ਰੈਸਟੋਰੈਂਟ 'ਚ ਬਹਿਨੇ ਆ, ਤਾਂ ਤਿੰਨ ਚਾਰ ਸੌ ਰੁਪਏ ਦਾ ਪ ਛਿਲੱ ਲਵਾ ਲੈਨੇ ਆ, ਜੇ ਆਪਾਂ ਇਕੱਲੇ ਈ ਰਹਿਣਾ ਈ। ਜੇ ਆਪਣੇ ਨਾਲ ਕੋਈ ਹੈਗਾ ਤਾਂ ਆਪਣਾ ਕਿੰਨੇ ਪੈਸੇ ਲੱਗ ਜਾਂਦੇ ਨੇ, ਦੇਖੋ।
ਨਹੀਂ, ਬੜੇ ਪੈਸੇ। ਪਤਾ ਕੀ ਨਾ, ਅੱਜ ਕੱਲ ਸਾਰਾ ਕੁੱਛ ਮਹਿੰਗਾ ਹੋਈ ਜਾ ਰਿਹਾ। ਸਭ ਨੂੰ ਪਤਾ ਹੈ ਕਿ ਅੱਗੇ ਸਮਾਂ ਦੂਸਰਾ ਆ ਰਿਹਾ। ਥੋੜ੍ਹੀ ਔਖ ਹੈਗੀ ਹੈ ਲੋਕਾਂ ਨੂੰ, ਉਹ ਮਹਿੰਗਾਈ
ਹਾਂਜੀ ਹਾਂਜੀ, ਦੇਖੋ ਨਾ, ਅੱਜ - ਕੱਲ ਜੋਬ ਵ ਵਗੈਰਾ ਵੀ ਨਹੀ ਮਿਲ ਰਹੀਆਂ ਹੈਗੀਆਂ। ਕਿਸੇ ਨੂੰ ਲਗਾ ਲੋ, ਅੱਜ ਕੱਲ੍ਹ ਪ੍ਰਾਈਵੇਟ ਜੋਬ ਲਈ ਵੀ ਹਰ ਇੱਕ ਬੰਦਾ ਟਾਰਗੇਟ ਰੱਖਦਾ ਪਹਿਲਾਂ ਅੱਗੇ।
ਹਾਂ। ਨਹੀਂ ਜੋਬ ਵੀ ਨਿ ਮਿਲਦੀ ਪਾਇਆ, ਇਹ ਤੇ ਗੱਲ ਠੀਕ ਹੈ।
ਹਾਂਜੀ ਹਾਂਜੀ। ਟਾਰਗੇਟ ਹੁੰਦਾ ਫੇਰ
ਹਾਂ। ਅ ਚਲੋ ਹੈਗਾ ਕੀ ਬੰਦਾ ਆਪਣੀ ਮਿਹਨਤ ਕਰਦਾ ਰਹੇ, ਜੋ ਜਿਹਦੇ ਹਿੱਸੇ ਪੈਣਾ ਅ ਉ ਹੋਇਆ ਕੋ ਖੋ ਨੀ ਸਕਦਾ।
ਇਹੀ ਤਾਂ ਹੈਗਾ ਵੀ ਜੋ ਹਾਂਜੀ। ਮਿਹਨਤ ਤਾਂ ਦੇਖੋ ਕਰਨੀ ਪੈਂਦੀ ਆ, ਪਰ ਜੇ ਮਹਿੰਗਾਈ ਨੂੰ ਦੇਖੋ ਦੇਖਿਆ ਜਾਵੇ ਤਾਂ। ਮਹਿੰਗਾਈ ਦੇ ਹਿਸਾਬ ਨਾਲ ਮ ਜੋ ਆਪਾਂ ਨੂੰ ਲਾ ਲਓ। ਆਪਾਂ ਕਿਤੇ ਜੋਬ ਕਰਦੇ ਹਾਂ ਤਾਂ ਉਸ ਹਿਸਾਬ ਨਾਲ ਆਪਾਂ ਨੂੰ ਤਨਖਾਹ ਨੀ ਦਿੱਤੀ ਜਾਂਦੀ। ਜਿਵੇ ਮਹਿੰਗਾ ਆਈ ਸਿਰਫ ਨਾ, ਆਪਣਾ ਇੱਕ ਖਰਚਾ ਹੀ ਨਿਕਲਦਾ। ਦੇਖੋ ਜੇ ਆਪਾਂ ਵਾਈ ਤੋ ਵਗੈਰਾ ਤੇ ਜਾਨੇ ਆ, ਐਕਟਿਵਾ ਜਾਂ ਬੱਸਾਂ 'ਚ। ਤਿੰਨ- ਚਾਰ ਹਜ਼ਾਰ ਰੁਪਏ ਤਾਂ ਆਪਣਾ ਮੰਨ ਕੇ ਹੀ ਚੱਲੋ ਹੂੰ ਬੱਚੇਗਾ। ਦਾ ਵੱਧ ਹੋ ਸਕਦਾ ਏ ਘੱਟ ਨੀ ਪਾਣਾ।
ਘੱਟ ਨੀ, ਨਹੀਂ ਇਹ ਤੇ ਹੈਗਾ ਏ। ਦੇਖੋ ਹੁਣ ਮੈਂ ਵੀ ਜੇ ਜੋਬ ਦਾ ਮੈਂ ਦੇਖਾ ਨਾ, ਦੇਖੋ ਉਹ ਸੱਤ ਅੱਠ, ਨੋ ਜਾਂ ਦਸ ਤੱਕ ਮਿਲ ਜੇਗਾ। ਪਰ ਦੇਖੋ, ਅੱਠ ਘੰਟੇ ਦੇਣੇ ਪੈਣੇ ਐ, ਤੁ
ਹਾਂਜੀ, ਤੇ ਉਹ ਦੇਖੋ ਨਾ, ਪ੍ਰੈਸ਼ਰ ਵੀ ਜਿਆਦਾ। ਆਮ ਬੰ ਜਿਹਦੀ ਇੰਨੀ ਕੁ-ਇੰਨੀ ਕੁ ਤਨਖਾਹ, ਉਹ ਤੇ ਜ਼ਿਆਦਾ ਦਿੰਦੇ ਨੇ ਜੀ। ਜਿਨਾਂ ਦੀ ਐਨੀ ਤੇ ਉੱਥੇ ਉਨੂੰ ਕੋਈ ਪ੍ਰੈਸ਼ਰ ਵੀ ਨਹੀਂ ਹੁੰਦਾ ਹੈਗਾ।
ਹਾਂ, ਉਹਨਾਂ ਨੂੰ ਕੋਈ ਪ੍ਰੈਸ਼ਨਰ ਨਹੀਂ ਹੁੰਦਾ ਹੈਗਾ ਏ।
ਹੁਣ ਵੀ ਆ ਕਿ ਹੁਣ ਆਪਾਂ, ਹੈਲਥ ਵਾਲੇ ਇੰਸਟੀਟਿਊਟ ਤੇ ਲੱਗਦੇ ਉਹ ਵੀ ਟਾਰਗੇਟ ਰੱਖਦੇ ਨੇ, ਕਿ ਜੇ ਤੁਸੀਂ ਮਹੀਨੇ ਦੇ ਦੋ ਵੀਜੇ ਲਗਵਾਓਗੇ। ਤਾਂ ਤੁਹਾਨੂੰ ਇੰਨਾ ਸੈਲਰੀ ਦਿੱਤੀ ਜਾਊਗੀ। ਹੁਣ ਆਪਾਂ ਕਿੱਥ ਅਗਲੇ ਨੂੰ ਜਿਹੜੀ ਇਹ ਚੀਜ਼ ਹੋ ਗਈ ਨਾ, ਬੰਦੇ ਲਗਾਉਣ ਵਾਲੀ, ਹਰ ਇੱਕ ਕੰਮ 'ਚ ਹੀ ਗ਼ਲਤ ਆ।
ਨਹੀਂ, ਨਹੀਂ, ਇਹ ਕੰਮ ਗ਼ਲਤ ਹੈਗਾ। ਦੇਖੋ, ਬੰਦਾ ਜਿਹਦੀ ਸਭ ਦੀ ਆਪਣੀ ਮਰਜ਼ੀ ਹੁੰਦੀ ਹੈ।
ਹਾਂਜੀ, ਹੁਣ ਆਪਾਂ ਕਿਸੇ ਨੂੰ ਨਹੀਂ ਕਹਿ ਸਕਦੇ, ਵੀ ਕਰੋ ਜਾਂ ਨਹੀਂ ਕ ਤੁਸੀਂ ਜਿਹੜਾ ਕੈਂਡੀਡੇਟ ਕਰ ਰਹੇ ਹੋ, ਉਸੇ ਨੂੰ ਹੀ ਜ਼ਿਆਦਾ ਦੇ ਦੋ। ਗਲ ਤੇ ਇਕ ਬਰਾਬਰ ਹੀ ਐ। ਸੇਮ ਬੰਦੇ ਲ ਕਾਲ ਏ। ਤੁਸੀ ਇੱਕ ਨੂੰ ਹੀ ਇੰਨਾ ਕੰਮ ਦੇ ਦੋ ਅਗਲਾ ਕਰ ਸਕਦਾ, ਤੁਸੀਂ ਕੰਮੇ ਅਗਲੇ ਨੂੰ ਜ਼ਿਆਦਾ ਦੇ ਦੋ।
ਹੂੰ ਨਹੀਂ। ਉਹ ਪਤਾ ਕੀ ਏ, ਟਾਰਗੇਟ ਕਈ ਨਾ ਪਤਾ ਕਰਦੇ। ਟਾਰਗੇਟ ਮਿਲ ਵੀ ਜਾਣ ਨਾ ਤੇ ਜੇ ਕੰਪਲੀਟ ਕਰ ਦਿੱਤੇ ਕਿਸੇ ਨੇ, ਤਦ ਵੀ ਸੈਲਰੀ ਉਸ ਹਿਸਾਬ ਨਾਲ ਨਹੀਂ ਦਿੰਦੇ ਉਹਨਾਂ ਨੂੰ।
ਹਾਂ ਜੀ, ਹਾਂ ਜੀ। ਇਹੀ ਤਾਂ ਹੁੰਦਾ ਦੇਖੋ, ਹਰ ਇੱਕ ਚੀਜ਼ ਐਵੇਂ ਹੋ ਰਿਹਾ ਅੱਜ- ਕੱਲ।
ਤੇ ਸਿਸਟਮ ਹੀ ਐਹੋ ਜਿਹਾ ਬਣ ਗਿਆ ਏ। ਕਿ ਸਿਸਟਮ ਸੁਧਾਰੋ 'ਤੇ ਕੁਛ ਹੋਏਗਾ।
ਹਾਂਜੀ-ਹਾਂਜੀ, ਚਲੋ ਠੀਕ ਐ ਮੈਮ ਧੰਨਵਾਦ, ਓਕੇ।